ਹਾਂਜੀ।
ਹੈਲੋ।
ਹਾਂਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਥੋੜੀ ਤੁਹਾਡੀ ਵਾਜ਼ ਨੀ ਆ ਰਹੀ।
ਹਾਂਜੀ ਹਾਂਜੀ। ਹੈਲੋ।
ਹਾਂਜੀ।
ਨਾਰੀਏ ਦੀ।
ਹਾਂਜੀ ਹਾਂਜੀ।
ਹਾਂਜੀ ਹ ਆਓ ਜ ਠੀਕ ਹੋ।
ਹਾਂਜੀ ਹਾਂਜੀ ਵਧੀਆ।
ਹੋਠ ਸਾਰੇ।
ਕਿਵੇਂ।
ਮ ਘਰੇ ਠੀਕ ਨੇ ਸਾਰੇ ਤੁਹਾਡੇ।
ਹਾਂਜੀ ਹਾਂਜੀ ਘਰੇ ਸਭ ਵਧੀਆ।
ਜੀ ਪੁਛਣਾ ਜ ਜਿੰਮ ਬਾਰੇ ਕੁਝ ਦੱਸੋ ਕੀ ਸੁਣਿਆ ਤੁਸੀਂ ਜਿੰਮ ਜ ਜਾਦੇ ਹੋ?
ਹਾਂਜੀ ਹਾਂਜੀ ਮੈਂ ਆਪ ਜਾਣਾ ਜੇ।
ਹਾਂਜੀ ਹਾਂਜੀ ਕੁੱਛ ਦੱਸੋ ਗ ਰਜਨ ਬਾਰੇ ਕੁਛ। ਆਪਾਂ ਵੀ ਸੋਚ ਰਹੇ ਹਾਂ ਜੀ ਜੇ ਦਬਾਰ ਸ਼ੁਰੂ ਕਰੀਏ ਜੀ ਪਹਿਲੇ ਜਾਂਦੇ ਸੀ ਨਾ ਬੰਦ ਕਰਤੀਏ।
ਅੱਛਾ ਅੱਛਾ ਕਿੰਨੇ ਟਾਈਮ ਪਹਿਲਾਂ ਜਾਂਦਾ ਜੀ।
ਹਾਂ ਆਪਾਂ ਦੋ ਮੀਨੇ ਹੋਏ ਨੇ ਛਡੇ ਜੇ ਜਿੰਮ।
ਸਾਰੇ ਸੀ ਲਗਾਤਾਰ ਅਹ ਜੂਨ ਚ ਛੱਡੀ ਹੈ ਨਾ ਜਿੰਮ ਜਾਾਣੀ ਆਪ ਦੋ ਮਹੀਨੇ ਹੋ ਗਏ ਜੀ।
ਗਰਮੀਆਂ ਵੀ ਵਾਧੂ ਹੋ ਗਈਆਂ ਗਰਮੀਆਂ ਚ ਹੁੰਦਾ ਨੀ ਨਾ ਇਹਨਾਂ ਜਿੰਮ।
ਆਹੋ ਆਹੋ ਪਰ। ਮੈਂ ਤਾਂ ਜੀ ਜਾਂਦਾ ਜੀ ਜਿਵੇ ਹੋਰ ਕ ਮੈਂ ਰੋਜ਼ ਸ਼ਾਮੀ ਪੰਜ ਵਜੇ ਜਾਂਦਾ। ਆਪਣਾ ਸ਼ਾਮ ਦਾ ਵਧੀਆ ਲੱਗਦਾ ਮੈਨ ਤਾਂ ਟੈਮ।
ਅੱਛ ਜ ਤੁਸੀਂ ਡੇਲੀ ਰੂਟੀਨ ਦੱਸੋਗੇ ਜਿੰਮ ਦੀ ਜੀ।
ਚ ਵਿਹਲੇ ਘੁੰਮਣ ਨਾਲੋ ਤ ਬੰਦਾ ਚਾਰ ਹੱਥ ਮਾਰ ਦਿਓ ਵਧੀਆ ਵਾ
ਗਿਆਈ ਆ ਇਸ। ਬੋਡੀ ਦੀ ਐਕਸਰਸਾਈਜ਼ ਹੋ ਜਾਂਦੀ ਹੈ ਸਰੀਰ ਫੁਲਟ ਹੋ ਜਾਂਦਾ ਹੈ ਜੇ
ਹਾਂਜੀ -ਹਾਂਜੀ ਉਹੀ ਤਾਂ।
ਉਹ ਘਰ ਬੈਠੇ ਸੁਸਤੀ ਜੀ ਪੈਣ ਲੱਗ ਪੈਂਦੀ ਹੈ, ਉੱਥੇ ਆ ਆ ਕਿ ਗਾਣੇ ਵਗੈਰਾ ਲੱਗੇ ਹੁੰਦੇ। ਥੋੜਾ ਦਿਮਾਗ ਵੀ ਸ਼ਾਂਤ, ਇਕਾਂਤ ਹੋ ਜਾਂਦਾ ਨਾ ਜੀ। ਫਰੈਸ਼ ਹੋ ਜਾਂਦਾ ਮੂਡ ਸਾਜੀ ਹਾਂਜੀ। ਤੇ ਉਹੀ ਜਿਹੜਾ ਸਲਾਹ ਵਗੈਰਾ ਦੇ ਦੋ ਜਰਾ ਕੀ -ਕੀ ਕਰਨਾ ਚਾਹੀਦਾ, ਮਤਲਬ ਕੀ। ਕਿਹੜੀ ਜਿਮ ਜੀ ਕਰਨੀ ਚਾਹੀਦੀ ਹੈ, ਜਿਵੇਂ ਫੈਟ ਲੋਸ ਕਰਨਾ ਹੋਏ। ਨਹੀਂ ਲੋਸ ਕਰਨਾ ਹੈ ਜੀ, ਉਹਦੇ ਲਈ ਸਲਾਹ ਦੇ ਦੋ ਜੀ
ਅੱਛਾ ਤੁਸੀਂ ਫੈਟ ਮਤਲਬ ਤੁਹਾਨੂੰ, ਤੁਹਾਡੇ ਤੇ ਫੈਟ ਆਇਆ ਹੋਇਆ ਮਤਲਬ ਤੁਸੀਂ ਫੈਟ ਲੂਜ ਕਰਨਾ।
ਹਾਂਜੀ -ਹਾਂਜੀ ਵੇਟ ਘਟਾਉਣਾ ਜੀ ਆਪਣਾ ਜੀ, ਪਹਿਲੇ ਨਾਲੋਂ ਤਾਂ ਨੌ ਕਿਲੋ ਮੈਂ ਵੇਟ। ਘਟਾ ਚੁੱਕੀ ਆਂ ਜੀ, ਹਾਂਜੀ
ਅੱਛਾ- ਅੱਛਾ।
ਮਤਲਬ ਕਿ ਤੁਸੀਂ ਤੁਹਾਡੀ ਡਾਇਟ ਕੀ ਹੈ ਪੂਰੇ ਦਿਨ ਦੀ, ਤੁਸੀਂ ਕੀ- ਕੀ ਖਾਂਦੇ ਹੋ ਪੂਰਾ ਦਿਨ, ਸੱਚ ਸੱਚ ਦੱਸੋ? ਜੋ ਤੁਸੀਂ ਸਵੇਰ ਤੋਂ ਲੈ ਕੇ, ਪਾਣੀ ਦੇ ਗਿਲਾਸ ਤੋਂ ਲੈ, ਕੇ ਜੋ ਤੁਸੀਂ ਰਾਤ ਤੱਕ ਸੌਣ ਲੱਗੇ ਤਾਂ ਖਾਂਦੇ- ਪੀਦੇ ਹੋ, ਚਾਹਅ ਦੇ ਨਾਲ ਜੋ ਖਾਂਦੇ- ਪੀਂਦੇ ਉਹ।
ਹਾਂਜੀ -ਹਾਂਜੀ। ਸ਼ੁਰੂਆਤ ਆਪਣੀ ਹੁੰਦੀ ਹੈ ਜੀ ਸਵੇਰੇ- ਸਵੇਰੇ ਉੱਠ ਕੇ ਬਲੈਕ ਕਫੀ ਲਈ ਦੀ ਹੈ ਜੀ, ਘਿਓ ਦਾ ਚਮਚ ਪਾ ਕੇ ਵਿੱਚ ਜੀ। ਕਿ ਹਾਂ ਵੀ, ਉਹਦੇ ਨਾਲ ਕਹਿੰਦੇ ਆ, ਐਨਰਜੀ ਵੀ ਰਹਿੰਦੀ ਹੈ। ਫੇਰ ਕਿਉਂਕਿ ਮੋਰਿੰ ਵਕ ਤੇ ਵੀ ਜਾਣਾ ਹੁੰਦਾ, ਸਵੇਰੇ ਸੈਰ ਤੇ ਵੀ ਜਾਈਦਾ ਹੁੰਦਾ ਨਾ। ਅਹ ਤਾਂ ਕਰਕੇ ਜੀ, ਇੱਕ ਘੰਟਾ ਸ਼ਹਿਰ ਤੇ ਚਾਹੀਦਾ ਹੁੰਦਾ ਜੀ, ਨਾਲੇ ਉੱਥੇ ਘਰਡੀਓ ਯੋਗਾ ਵਗੈਰਾ ਕਰ ਲਈ ਮਿਕਸ ਕਰ ਲਈ ਹੁੰਦੀ ਹੈ ਜੇ ਉੱਧਰ।
ਅੱਛਾ।
ਹਾਂਜੀ ਤੇ ਫਿਰਰ, ਉਸ ਤੋਂ ਬਾਅਦ ਘਰੇ ਆ ਕੇ, ਤੁਹਾਨੂੰ ਪਤਾ ਹੀ ਹੈ ਥੋੜਾ ਜ ਕੋਸਾ ਪਾਣੀ ਪੀ ਲਈਦਾ। ਉਸ ਤੋਂ ਬਾਅਦ ਫੇਿਰ ਅ ਘਰਦਿਆਂ ਵਾਸਤੇ ਚਾਹ- ਚੂ ਬਣਾਈ ਦੀ ਹੁੰਦੀ ਹੈ, ਨਾਲ ਇੱਕ ਕੱਪ ਆਪ ਵੀ ਚਾਹ ਛੱਕ ਲਈ ਦਈਂ ਹੈ।। ਚੀਨੀ ਆਏ ਨੇ ਨੋਰਮਲ ਚੀਨੀ ਪਾਈ ਦੀ ਹੈ, ਕਈ ਹੁੰਦੇ ਨੇ
ਚੀਨੀ ਪਹਿਲੇ ਤਾਂ ਨਾ ਬੀ ਚੀਨੀ ਨੂੰ ਬਿਲਕੁਲ ਖ਼ਤਮ ਕਰੋ। ਤੁਸੀਂ ਚੀਨੀ ਦੀ ਜਗ੍ਹਾ ਤੇ ਨਾ ਸ਼ੱਕਰ ਲੈਣੀ ਸ਼ੁਰੂ ਕਰੋ।
ਅੱ ਅੱਛਾ। ਪਰ ਸਾਡੇ ਤਾਂ ਕੋਚ ਕਹਿੰਦੇ ਨੇ ਜੀ। ਨਹੀਂ, ਸਾਡੇ ਕੋਚ ਤਾਂ ਕਹਿੰਦੇ ਦੇਖੋ, ਕੰਮ ਚੀਨੀ ਹੋਏ ਭਾਵੇਂ ਸ਼ੱਕਰ ਹੋਏ, ਕੰਮ ਤੇ ਦੋਨਾਂ ਨੇ ਮਿੱਠੇ ਦਾ ਹੀ ਕਰਨਾ ਹੈ ਜੀ। ਇਸ ਕਰਕੇ ਸਾਡੇ ਕੋਸਚ ਤਾਂ ਕਹਿੰਦੇ ਦੋਨੋ ਚੀਜ਼ ਬੰਦ ਕਰੋ। ਹਾਂਜੀ।
ਨਹੀਂ, ਮਤਲਬ ਸ਼ੱਕਰ ਨੂੰ ਜ਼ਿਆਦਾ ਪ੍ਰੀਫਰ ਕਰਦੇ ਵੀ, ਚੀਨੀ ਨਾਲ ਤਾਂ ਉਹ ਬੈਟਰ ਆ।
ਅੱਛਾ ਜੀ, ਅੱਛਾ ਜੀ।
ਹੂ- ਹੂ।
ਬਰਜਸ ਉਸ ਤੋਂ ਬਾਅਦ ਚਾਹ ਦੇ ਨਾਲ ਹੋ ਗਈ, ਰਸ ਲੈ ਲਈ ਦੀ ਇੱਕ। ਵੈਸੇ ਤਾਂ ਆਪਾਂ ਲੈਂਦੇ ਨੀ ਜਾਦਾ, ਵੈਸੇ ਇੱਕ ਰਾਸ ਜਾਂਦੀ ਹੈ ਬਈ। ਸਵੇਰੇ ਹੈ ਨਾ ਵੀੇਖ ਕਰਕੇ ਆਓ ਤਾਂ ਭੁੱਖ ਜ਼ਿਆਦਾ ਲੱਗਦੀ ਹੈ, ਖੋ ਹੀ ਪੈਂਦੀ ਹੈ ਜੀ ਹਾਂ ਕੁੱਛ ਜਾਏ ਅੰਦਰ। ਤੇ ਸਵੇਰੇ- ਸਵੇਰੇ ਇੱਕ ਰਸ ਲੈ ਲਈ ਦੀ ਚਾਹ ਨਾਲ ਜੀ ਉਸ ਤੋਂ ਬਾਅਦ ਨਾਸ਼ਤੇ ਤੇ ਆ ਜਾਓ, ਓਟਸ ਹਾਂਜੀ, ਓਟਸ ਵਗੈਰਾ ਖਾ ਲਈ ਦਾ। ਜਾਂ ਕਦੀ ਵੇਸਣ ਦਾ ਚੀਲਾ ਵਗੈਰਾ ਬਣਾ ਲਿਆ। ਹਾਂਜੀ, ਆਹ ਖਾ ਲਿਆ। ਥੇਨ, ਉਸ ਤੋਂ ਬਾਅਦ ਬਾਰਾਂ ਇੱਕ ਵਜੇ ਵੱਜੇ, ਅਹ ਸਬਜ਼ੀ ਹੋ ਗਈ। ਇੱਕ ਫੁਲਕਾ ਖਾਈ ਦਾ ਹੁੰਦਾ ਹੈ, ਸਬਜ਼ੀਆਂ ਖਾਣੀਆਂ ਹਰੀਆਂ। ਜਾਂ ਕਦੀ ਦਾਲ ਹੋ ਗਈ, ਜਦੋਂ ਮਤਲਬ ਜੋ ਬਣਿਆ ਹੁੰਦਾ ਘਰ, ਉਹ ਖਾ ਲਈ ਦਾ, ਸਪੈਸ਼ਲ ਆ ਨੀ। ਕਿ ਆਹ ਸਬਜ਼ੀ ਨੀ ਖਾਣੀ ਤੇ ਆਹ ਨੀ ਖਾਣੀ, ਜੋ ਬਣਿਆ ਜੀ ਛਕ ਲਈ ਦਾ ਜੀ। ਫੇਰ ਬਸ ਜੀ ਉਹ, ਇੱਕ ਹਾਂਜੀ, ਚਾਰ ਵਜੇ ਜਿੰਮ ਜਾਈਦਾ ਹੁੰਦਾ, ਉਹ ਵੀ ਬਲੈਕ ਕੋਫੀ ਲੈ ਕੇ। ਕੇ ਦੁਬਾਰਾ।
ਅੱਛਾ- ਅੱਛਾ।
ਸਾਡੇ ਕੋਚ ਕਹਿੰਦੇ ਨੇ ਕਿ ਪਤਾ ਨੀ ਕਹਿੰਦੇ ਨਾ ਉਹ ਇਮਿਊਨਿਟੀ ਜ਼ਿਆਦਾ ਸਹੀ ਰਹਿੰਦੀ ਹੈ। ਬਈ ਬੋਡੀ ਚਾਰਜ ਜਿਹੀ ਰਹਿੰਦੀ ਹੈ ਕੁਛ ਐਵੇਂ ਦੱਸਦੇ ਨੇ ਸਾਡੇ। ਸੋਚ ਤਾਂ, ਕਿ ਆਪ ਬਲੈਕ ਕੌਫੀ ਪੀ ਕੇ ਆਇਆ ਕਰੋ ਤੁਸੀਂ ਜੀ। ਹਾਂਜੀ। ਹਾਂਜੀ। ਬਸ ਦ, ਚਾਰ ਵਜ਼ੇ ਓ ਪੀ ਕੇ ਜਾਈਦਾ, ਆ ਕੇ ਫ਼ਿਰ ਕੋਸਾ ਪਾਣੀ ਪੀ ਲਈਦਾ। ਫ਼ਿਰ ਸ਼ਾਮ ਵੇਲੇ ਛੇ-ਸੱਤ ਵਜ਼ੇ ਕੁ, ਦੁੱਧ ਦਾ ਗਲਾਸ ਲੈ ਲਈਦਾ ਤੇ ਫੁੱਲ, ਮਖਾਣੇ ਜਵਾਅਦੇ ਚ' ਪੁਣੇ ਵਾਲੇ ਓ ਖਾਂ ਲੀਏਦੇ ਨਾਲ ਜੀ, ਭੁੰਨੇ ਹੋਏ ਘਿਓ ਦੇ ਵਿੱਚ।
ਅੱਛਾ-ਅੱਛਾ।
ਹਾਂਜੀ, ਰਾਤ ਦੀ ਰੋਟੀ ਗੁਆਚ ਗਈ ਜੀ, ਬਸ ਜੀ। ਰਾਤ ਦੀ ਰੋਟੀ ਛੁੱਟੀ ਕਰਤੀ ਸੀ। ਰਾਤ ਦੀ ਰੋਟੀ। ਦਿਖਾਈ ਦੀ ਨੀ ਹੁੰਦੀ ਨੀ। ਪਤਾ ਨੀ ਤਾਵੀ, ਇੰਨੇ, ਨਹੀਂ ਜੀ ਇੰਨਾ ਘੱਟ ਕਰਨ ਤੋਂ ਬਾਅਦ, ਹਾਂਜੀ। ਇਹਨਾਂ ਕਰਨ ਤੋਂ ਬਾਅਦ ਵੀ ਵੇਟ ਮੈਂ ਕਹਿ ਰਈਂ ਆਂ, ਤਿੰਨ ਮਹੀਨੇ ਨੋ ਕਿੱਲੋ ਹੀ ਗਿਆ ਤੇ ਸਾਡੇ ਕੋਚ ਕਹਿੰਦੇ ਨੇ ਜ਼ਿਆਦਾ ਜਾਣਾ ਚਾਹੀਦਾ। ਮਤਲਬ ਆ ਨਹੀਂ ਪਤਾ ਕਿੱਥੇ ਮਿਸਿੰਗ ਹੋ ਰਈ ਏ, ਕਿਉਂ ਹੋ ਰਿਹਾ ਕਿਉ ਹੋ ਰਿਆ ਆ ਨ ਸਮਝ ਆਂਦੀ।
ਬਜ਼ਾਰ ਦੱਸਨੇ ਆਂ ਹਫ਼ਤੇ ਕਿੰਨੀ ਵਾਰ
ਹੁੰ ਬਾਜ਼ਾਰ ਦਾ, ਸੰਡੇ ਤੇ ਪੂਰਾ ਦਿਨ ਹੀ ਹੋ ਜਾਂਦਾ ਬਜ਼ਾਰ ਦਾ ਈ ਆਹੋ ਗਿਆ ਨਿਆਣੇ ਲਿਆਂਦਾ ਨ ਮੋਮੋਸ ਹੋ ਗਿਆ, ਆਹ ਹੋ ਗਿਆ, ਬਸ ਬਜ਼ਾਰ ਦਾ ਈ ਹੁੰਦੈ ਐਤਵਾਰ ਦਾ ਦਿਨ ਤਾਂ। ਮਤਲਬ ਐਤਵਾਰ ਦਾ ਇੱਕ ਚੀਟਡੇ ਬਣਾ ਲਈਦਾ ਆਪਣਾ। ਉਹ ਫਿਰ ਨੀ ਉਹ ਨੀਂ ਦੇਖ ਕੇ ਹੁੰਦਾ ਨਾ ਮਤਲਬ ਦੇਖ ਕੇ ਹੁੰਦਾ ਨਾ ਹਾਂ ਬਈ ਆਪਾਂ ਲੈ ਲੀਏ।
ਪੱਕਾ ਕਰਨਾ ਪਊਗਾ ਫੇਰ ਤੁਹਾਨੂੰ ਅਗਰ ਤੁਸੀਂ, ਸੱਚੀ ਫੈਟ ਰੋਸ
ਹਾਂਜੀ। ਹਾਂਜੀ-ਹਾਂਜੀ ਚਲੋ ਜੀ ਆਹ ਵੀ ਕਰ ਲਾਂਗੇ, ਵੈਸੇ ਹੁੰਦਾ ਨਾ ਇੱਕ ਉਹ
ਕਿੰ ਮੈਂ ਥੋੜ੍ਹੇ ਟਾਈਮ ਤੋਂ ਪਤਲੇ ਹੋ ਜਾਣਾ ਫੇਰ ਮੈਂ ਜੋ ਮਰਜੀ ਖਾਵਾਂ, ਏਦਾਂ ਬਨਾਓ। ਆਪਣੇ ਮੰਨ ਨੂੰ ਪੱਕਾ ਕਰ ਦੋ। ਬ ਥੋ
ਨਹੀਂ ਵੈਸੇ, ਅਗਰ ਇਨਕੀਜ਼ ਆਪਾਂ ਐਵੇਂ ਹੀ ਕਰਦੇ ਆਂ ਜਿਵੇਂ ਤੁਸੀਂ ਦੱਸ ਰਹੇ ਓ ਤੇ ਕੀ, ਅ, ਦੁਬਾਰਾ ਵੇਟ ਗੇਨ ਨਹੀਂ ਹੋਏਗਾ, ਅਗਰ ਆਪਾਂ ਇੱਕਦਮ ਛੌੜ ਕੇ ਫਿਰ ਤੋਂ ਦੁਬਾਰਾ ਡਾਈ ਸਟਾਰਟ ਕਰ ਦਾਂਗੇ, ਤੇ ਗੇ੍ਟ ਗੇਨ ਨੀ ਕਰੂਗਾ ਆਪਣਾ?
ਹੁੰ ਆਪਾਂ ਇੱਕ ਦਮ ਸਭ ਕੁੱਛ ਥੋੜ੍ਹੀ ਖਾਣੈ।
ਹਾਂਜੀ-ਹਾਂਜੀ।
ਹਾਂਜੀ। ਉਹੀ ਤੁਸੀਂ ਹੋਲੀ-ਹੋਲੀ ਖਾਓਗੇ ਨਾ, ਜਿਵੇਂ ਹਫ਼ਤੇ ਇੱਕ-ਅੱਧੀ ਵਾਰ ਖਾ ਲਿਆ ਬਸ।
' ' ਫੇਰ ਤੁਸੀ ਵੀ ਸਲਾਹ ਦੇ ਦੋ ਕੋਈ ਡਾਇਟ ਡੂਟ ਬਾਰੇ ਤੁਸ
ਨਈਂ ਬਾਕੀ ਨਈਂ-ਨਈਂ ਡਾਇਟ ਤਾਂ ਤੁਹਾਡੀ ਪਹਿਲਾਂ ਹੀ ਇੱਕ ਨੰਬਰ ਆ, ਡਾਇਟ ਤਾਂ ਤੁਹਾਡੀ ਪਹਿਲਾਂ ਹੀ ਇੱਕ ਨੰਬਰ ਆ। ਮ ਦਾ ਬਹੁਤ ਵਧੀਆ ਲੱਗੀ ਐ, ਪਰ ਮੈਂ ਗੇਨਿੰਗ ਤੇ ਐਗਾ। ਮੈ ਤਾਂ ਗੇਨ ਕਰਨੈ ਨਾ ਵੇਟ। ਤੁਸੀ-ਤੁਸੀ ਇੰਨੀ ਵਧੀ ਗੇਨ ਨੀ ਕੀਤੇ ਤੁਸੀਂ ਮੈਂਨੂੰ ਦੱ ਤੁਸੀਂ ਗੇਨਿੰਗ ਕਿਵੇਂ ਕੀਤੀ? ਮੈਂ ਦੱਸਾਂ, ਮੈਂ, ਮੈਂ ਵੀ ਉਹ ਚੀਜ਼ ਕਰਲਾਂ।
' ' ਬਸ ਕੁੱਛ ਨੀ ਸੀ, ਬਸ ਘਰ ਦਾ ਹੀ ਖਾਂਦੇ ਪਏ ਸੀ, ਪਹਿਲਾਂ ਤਾਂ। ਜੋ ਆਇਆ ਗਿਆ ਉਹ ਗੇਯਾ ਅੰਦਰ ਬਸ ਓ ਹੁੰਦਾ ਸੀ ਜੀ। ਹੁਣ ਆ ਹੁੰਦਾ ਅੱਖਾਂ ਸਾਹਮਣੇ ਮੋਮੋਸ ਪਏ ਹੁੰਦੇ ਨੇ ਤੇ ਮੂੰਹ ਘੁੰਮਾ ਕੇ ਪਰੇ ਓ ਲੰਘ ਜੀਂਦਾ। ' ' ਦੇਖਿਆ ਨੀ ਆਪਾਂ। ਆਂ ਹੋ ਜਾਂਦਾ ਹੁਣ ਤਾਂ, ਬਸ ਜੀ ਧਿਆਨ ਹੁੰ
ਪਤਾ ਨੀ ਮੋਮੋਸ ਤੁਸੀਂ ਕਿਵੇਂ ਖਾਂ ਲੈਂਦੇ ਤੁਸੀਂ? ਮਤਲਬ ਕਿ ਮੈਂ, ਮੈਂ ਬਹੁਤ ਜ਼ਿਆਦਾ ਕੁੜੀਆਂ ਦੇਖੀਆਂ ਜਿੰਨਾਂ ਨੂੰ ਮੋਮੋਜ਼ ਸਵਾਦ ਲੱਗਦੇਆ। ਕਿਵੇਂ-ਕਿਵੇਂ ਜਿਵੇਂ ਮੈਂ-ਮੈਂ ਨੀ ਕਦੀ ਖਾਦੇ ਮਤਲਬ ਕੀ ਇੱਕ-ਦੋ ਵਾਰ ਖਾਦੇ ਮੈਂਨੂੰ ਨੀ ਟੇਸਟੀ ਲੱ ' ' ਤੁਸੀਂ ਕਿਵੇਂ ਖਾਂ ਲੈੱਨੇ ਓਂ ਮੈਦੇ ਦੀ
ਬਨਦੀ ਸਵਾਦ ਮੈਂ ਤੇ ਤਾਂ ਨੀ ਖਾਈ ਜ਼ਿਆਦਾ ਮੈਂਨੂੰ, ਇੱਕ ਹੁੰਦਾ ਨਾ ਜੱਦ ਕਰੇਵਿੰਗਸ ਹੁੰਦੀ ਐ। ਤੇ ਹਾਂ ਵੀ ਸੁੱਜੀ ਦੇ ਘਰ ਬਣਾ ਕੇ ਮੋਮੋਸ ਖਾ ਲਈਦੇ ਸੀ। ਓ ਹੁੰਦਾ ਨਾ ਕਿ ਹਾਂ ਬੀ ਜ਼ਿਆਦਾਤਰ ਮੂਜੇ ਆ ਲਾਲਸ ਈ ਆ ਰਹੀ ਏ ਦੇਖ ਕੇ। ਬਾਜ਼ਾਰ ਤੇ ਦੇਖ ਲਏ, ਖੁਸ਼ਬੂ ਜੀ ਆ ਰਹੀ ਏ ਓ ਫਿਰ ਨਾ ਇਕ ਲਾਲਸ ਕ੍ਰੇਵਿੰਗਸ ਜ਼ਿਆਦਾ ਮੱਚ ਜਾਂਦੀ ਏ ਜੀ। ਪਰ ਜਿਵੇਂ' ਘਰੇ ਆਈ ਤੇ ਸੁੱਜੀ ਬਣਾ ਕੇ ਆਟਾ ਗੁੰਦ ਲਈਦਾ ਜੀ ਨਾਲੇ-ਨਾਲੇ ਮੋਮੋਸ ਤਿਆਰ ਪੰਜ ਮਿੰਟਾਂ 'ਚ'।
ਫਿਰ ਸੂਜੀ ਦੀ ਫੈਟ ਨੀਂ ਵਧਾਂਦੀ ਨਾ, ਹਾਂਜੀ।
ਨਹੀਂ ਘ ਘਰ ਦੇ ਬਣਾ ਕੇ ਖਾਂਦੇ ਹੋ ਫਿਰ? ਤਾਂ ਠੀਕ ਆ ਪਰ ਚਲੋ, ਜਿੰਮ ਕਰਦੇ ਪਿਓ ਮੈਦਾ ਵੈਰਾ ਹਾਂ ਮੈਦਾ ਤੁਸੀਂ ਖਾਂਦੇ ਹੀ ਨੀ।
ਹਾਂਜੀ ਹ ਸੂਜੀ ਲਈ ਦੀ ਹੁੰਦੀ ਹੈ ਨਾ?
ਫਿਰ ਤੁਹਾਡਾ ਵੇਟ ਕਿਉਂ ਨੀਂ ਲੂਜ ਕਰਦਾ ਪਿਆ?
ਪਤਾ ਨੀ ਆਪ ਹੀ ਨੀ ਸਮਝ ਆਂਦੀ ਸੀ ਕੀ ਕੰਮ ਐਂ ਕੀ ਬਣਿਆ। ਸਸ ਹੈ ਜੀ।
ਕਿੰਨੇ?
ਇੱਕੀ, ਸੱਠ।
ਸੱਠ ਅੱਛਾ, ਕੁੜੀਆਂ ਨੂੰ ਸੱਠ ਕਿੱਲੋ ਵੱਧੂ ਹੁੰਦਾ, ਕੁੜੀਆਂ ਦਾ।
' ਘੱਟ ਤੋਂ ਘੱਟ ਮਤਲਬ ਇੱਕ ਹੁੰਦਾ ਨਾ, ਵੇਟ ਨੀ ਘਟਾਣਾ ਮੈਂ। ਮੈ ਕਿਹਾ, ਇੱਕ ਬੋਡੀ ਦੀ ਫਿਟਨੈਂਸ ਹੁੰਦੀ ਆਂ। ਓ ਬੋਡੀ ਦੀ ਫੈਟ ਘਟਾਣਾ ਮੈਂ, ਵੇਟ ਨਹੀਂ ਘਟਾਣਾ ਮੈਂ ਆਪਣਾ। ਮਤਲਬ ਵੇਟ ਤਾਂ ਨਾਰਮਲ ਵਿੱਚ ਆ, ਮੇਰਾ ਸਿਕਸਟੀ- ਨਾਈਨ ਹੁੰਦਾ ਸੀ ਕਿੱਥੇ ਮੈਂ ਸਿਕਟੀ ਕਰ ਚੁੱਕੀ ਹਾਂ, ਆਪਣਾ ਹੁਣ ਤੱਕ ਨਾ।
ਹੂੰ, ਕਿਉਂਕਿ ਮੇਰਾ ਆਪ' ਸਿਕਟੀ-ਟੂ ਵੇਟ ਆ, ਮੈਂ ਤਾਂ ਅਜੇ ਗੇਨਿੰਗ ਹੋਰ ਕਰਨੀ ਆ, ਮੈਂ ਤਾਂ ਚਾਹਣਾ ਮੇਰਾ ਸੱਤਰ-ਪਚੱਤਰ ਕਿੱਲੋ ਵੇਟ ਹੋਏ।
ਨਹੀਂ ਜੀ-ਨਹੀਂ, ਵਾਧੂ ਹੋਜੇਗਾ।
ਨਹੀਂ-ਨਹੀਂ, ਜਿਨ੍ਹਾਂ ਦਾ ਮਸਲ ਬਿਲਡ ਹੁੰਦਾ ਨਾ ਜਿਵੇਂ ਤੁਸੀਂ ਕਹਿ ਰਹੇ, ਓਵੀ ਤੁਹਾਨੂੰ ਚਾਹੀਦਾ ਹੈ ਮੈਂ ਓਦਾਂ ਕਰਨੀ ਮੈਂ ਲੀਨ-ਲੀਨ ਵਿੱਚ ਰੱਖਣੀ ਆ ਬੌਡੀ।
ਹਾਂਜੀ-ਹਾਂਜੀ।
ਮੇਰੀ ਹੁਣ ਵੀ ਸਟੈ੍ਂਥ ਬਹੁਤ ਆ ਮੈਂ ਡੈਡਲਿਫ਼ਟ ਦੋ ਸੌ ਕਿਲੋ ਦੀ ਮਾਰ ਦਿੰਣਾ ਮੈਂ ਲੈਗ ਵੀ ਢਾਈ-ਢਾਈ ਸੌ ਕਿਲੋ ਦੀ ਮਾਰ ਦਿਣਾ ਬਟ ਨਾ, ਮੇਰੇ ਮਸ ਮਸਲ ਮਤਲਬ ਕੀ ਮੇਰੇ ਸ਼ਰੀਰ ਤੇ ਨਾ ਫੈਟ ਨੀ ਆਯਾ, ਫੈ ਬਿਲਕੁਲ ਘੱਟ ਹੈ।
ਹਾਂਜੀ, ਆਹੀ ਤਾਂ ਮੈਂ ਗੱਲ ਕਰ ਰਹੀ ਸੀ ਨਾ। ਜਿਵੇਂ ਤੁਸੀਂ ਮਸਲ ਦੀ ਗੱਲ ਕਰੀਏ। ਆਹੀ ਮੈਂ ਬੋਲ ਰਹੀ ਸੀ, ਜਿ ਆਪਣੀ ਬੋਡੀ ਹੈ ਨਾ ਮੇਰੀ ਸਕਿਨ ਸੀ ਨਾ ਲੂਜ ਹੀ ਹੈ। ਠੀਕ ਆ, ਉਹ ਜਿਵੇਂ ਅ ਸਾਡੇ ਕੁੜੀਆਂ ਆਉਂਦੀਆਂ ਜਿਮ ਚ ਵੀ ਉਹਨਾਂ ਦੀ ਜਿਵੇਂ ਸਾਡੇ ਫਰੈਂਡਸ ਸੀ ਗੀਆਂ ਉਹਨਾਂ ਦੀ ਸਕਿੰਨ ਨਾ ਪੂਰੀ ਟਾਈਟ ਸੀ। ਜਿਵੇਂ ਜਿੰਮ ਕਰਦੀ ਨਾ ਉਹ ਡੋਲੇ-ਸੋਲੇ ਉਹਨਾਂ ਦੇ ਬਣ ਜਾਂਦੇ ਆ। ਆਪਾਂ ਤੇ ਬੰਦੇ ਨੀ ਹੈ ਜੀ ਅਜੀਬ ਸੀ ਹਾਂਜੀ, ਉਹ ਲੂਸ-ਲੂਸ ਹੁੰਦੀ ਹੈ ਬੋਡੀ। ਉਹ ਲੂਸ ਸੀ ਨਾ ਟਾਈਟ ਸਕਿਨ ਕਰਨੀ ਆ, ਮਤਲਬ ਹਾਂਜੀ। ਉਹ ਫਿਰ ਵੇਟ ਆਪਾਂ ਥਰਟੀ ਫਇਫ ਅਪਰੋਕਸ ਫੋਰਟੀ ਚੁੱਕ ਲਈਦਾ। ਉਸ ਤੋਂ ਉੱਪਰ ਨੇ ਔ ਡੈਡ ਲਿਫਟ ਹੁੰਦੀ ਨੀ। ਆਪਣੇ ਕੋਲ ਝੂਠ ਕਿਉਂ ਮਾਰਨਾ, ਪੰਦਰਾਂ ਕੇ ਜੀ ਤੋਂ ਜ਼ਿਆਦਾ ੳਠਿਆ ਜਾਂਦਾ ਆਪਣੇ ਕੋਲੋਂ।
ਹੂੰ।
ਹਾਂਜੀ। ਉਹ ਲੈਗ ਤੇ ਸੱਤਰ-ਅੱਸੀ ਤੇ ਹੋ ਜਾਂਦਾ ਲੈਗ ਕਰ ਲਈਦਾ, ਐਸਾ ਕੁਛ ਕੁਛ ਨੀ ਹੈਗਾ ਜੀ, ਲੈਗ ਤੇ ਸੱਤਰ, ਅੱਸੀ ਮਾਰ ਲਈ ਦੀਏ।
ਲੈਗ ਫੇਿਰ ਲੈਗ ਪ੍ਰੈਸ ਵਿੱਚ।
ਹਾਂਜੀ-ਹਾਂਜੀ, ਉਹ ਤੇ ਸੱਤਰ, ਅੱਸੀ ਕਰ ਲੈਂਦੀ ਹੁੰਦੀ ਹੈ।
ਤੇ ਮੈਂ ਲੈੱਗ ਪ੍ਰੈਸ ਢਾਈ ਸੌ ਕਿੱਲੋ ਦੀ ਮਾਰ ਲੈ ਲਿਂਦਾ।
ਹਾਂਜੀ, ਤੁਸੀ ਜਾਨਿਆ, ਆਪਾਂ ਵਿੱਚ ਬਰੇਕ ਵੀ ਲੈ ਲੈਨੇ ਹਾ, ਦੇਖੋ ਹੁਣ ਤੁਸੀਂ ਤੁਹਾਨੂੰ ਦੱਸ ਰਹੇ ਹੋ ਦੋ ਮਹੀਨੇ ਛੱਡ ਵੀ ਦਿੱਤ ਕੀ ਮੈਂ ਜਿਮ ਜਾਣਾ, ਆਹ ਵੀ ਤੇ ਫਰਕ ਹੋ ਰਿਹਾ ਨਾ ਮੇਰਾ।
ਮੈਨੂੰ- ਮੈਨੂੰ ਤਿੰਨ ਮਹੀਨੇ ਹੋਏ, ਆਜੇ ਜਿੰਮ ਕਰਦੇ ਹੋਏ।
ਨੀ, ਮੇਰਾ ਤਾਂ ਰੈਗੂਲਰ ਹੈ ਜਿਮ ਨੀ ਛੱਡ
ਚਲੋ ਮੈ ਡੀਵੇਟ ਨਹੀਂ ਕਰਦਾ ਵਾ ਕੋਈ ਗੱਲ ਨਹੀਂ ਚਲੋ ਹਰ ਕਿਸੇ ਦੀ ਬੋਡੀ ਦਾ ਆਪਣਾ ਆਪਣਾ ਵਾਹ, ਹਰ ਕਿਸੇ ਦੀ ਸਟਰ੍ਰੈਂਥ ਵੱਖਰੀ ਹੈ।
ਹਾਂਜੀ। ਬਸ ਇੱਕ ਜੋ ਹੁੰਦਾ ਨੀ ਇੱਕ ਜਨੂਨ ਸਾਏ, ਦੀਵਾਨਗੀ ਵੀ ਆ, ਉਹ ਸੀਨ ਜਾ ਹੈਗਾ ਜੀ ਆਪਣੇ ਨਾਲ। ਅਗਰ ਜਿੰਮ ਨਾ ਗਏ ਨਾ ਤੇ ਨੀਂਦ ਸੀਜ ਨੀ ਆਉਂਦੀ।
ਚੀਜ਼ ਬੰ ਕਰਦੇ ਮੇਰੇ ਚ ਵੀ ਇਹੀ ਚੀਜ਼ ਆ, ਮੈਂ ਤਾਂ ਬ ਅਜ ਮਾਰਨਾ ਇੰਨਾ ਵੇਟ ਚੱਕਣਾ ਚਾਹੇ ਇਹ ਮੈਨੂੰ ਹੀ ਕੜੱਕ ਕੇ ਨਹੀਂ ਜਾਣਾ ਪਵੇ, ਪਰ ਮੈਂ ਇੰਨਾ ਵੇਟ ਚੱਕਰ ਲਿਆ ਜਿਵੇਂ ਮਰਜ਼ੀ ਹੋ ਰਹੇ। ਮੇਰਾ ਤਾਂ ਇਹ ਰਹਿੰਦਾ ਵਾ ਹਾਂਜੀ।
ਆਹ ਵੀ ਹੈਗਾ ਜੀ ਅ ਆਹ ਸਵੈਟਿੰਗ ਨ ਹੁੰਦੀ ਜੀ, ਜਿਵੇਂ ਹੁੰਦਾ ਨਾ ਜਿੰਮ ਵਗੈਰਾ ਜ਼ਿਆਦਾ। ਗਲ ਈਹੋ ਜੀ ਹੁੰਦੀ ਆ ਆਣਾ ਚਾਹੀਦਾ, ਸਵੈਟ ਵਗੈਰਾ ਸਵੈਟਿੰਗਸ ਨੀ ਹੁੰਦੀ, ਪਸੀਨਾ ਨਜਰ ਨੀ ਆਉਂਦਾ ਪਤਾ ਨੀ ਕਿ ਹਾ। ਹੋਰਾਂ ਨੂੰ ਇੰਨੇ ਪਸੀਨੇ ਆਉਂਦੇ ਨੇ ਆਪਾਂ ਨੂੰ ਪਸੀਨੇ ਨਹੀਂ ਆਉਂਦੇ ਪਤਾ ਨੀ ਕੀ ਕੀ ਕਾਰਨ ਹੈ ਉਹ ਪਾਣੀ ਤੇ ਇਨਾ ਪੀਦਾ ਹੁੰਦਾ ਹੈ।
ਪਤਾ ਨੀ ਜੀ, ਪ ਪਾਣੀ ਤੇ ਘੱਟ ਤੋਂ ਘੱਟ ਡੇਲੀ ਦਾ ਆਪਾਂ ਪਾਣੀ ਤਿੰਨ ਕੀ ਚਾਰ ਲੀਟਰ ਪੀ ਲੈਂਦੇ ਆਜੀ। ਉਹ ਫਿਰ ਵੀ ਆਹ ਹਾਲ ਹੈ, ਹਾਂਜੀ-ਹਾਂਜੀ।
ਉਲਟਾ ਹੀ ਕੰਮ ਚਲੀ ਜਾਂਦਾ ਪਤਾ ਨੀ ਜੀ ਚਲੋ ਠੀਕ ਆ ਵੀ, ਠੀਕ ਆ ਜੀ ਠੀਕ ਆ। ਕੁ ਓਕੇ ਜੀ ਸਸ ਸ੍ਰੀ ਕਾਲ, ਸਸ ਸ੍ਰੀ ਕਾਲ।